ਹੈਲੋ ਸਤਿ ਸ਼੍ਰੀ ਅਕਾਲ ਭੈਣ
ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣਜੀ ਹੋਰ ਠੀਕ ਹੋ?
ਹਾਂਜੀ ਮੈਂ ਠੀਕ ਆ ਤੁਸੀਂ ਠੀਕ ਹੋ?
ਬਸ ਵਧੀਆ ਹਾਂਜੀ ਵਧੀਆ ਸਭ ਘਰ ਪਰਿਵਾਰ ਸਭ ਠੀਕ ਐ?
ਹਾਂਜੀ ਹਾਂਜੀ ਸਭ ਵਧੀਆ ਤੁਹਾਡੇ ਘਰ ਸਭ ਠੀਕ ਨੇ?
ਜੀ ਸਭ ਠੀਕ ਨੇ ਸਭ ਠੀਕ ਨੇ ਤੁਸੀਂ ਸੁਣਾਓ ਹੋਰ ਕੀ ਕਰ ਰਹੇ ਸੀ?
ਬਸ ਰਾਤ ਦੀ ਰੋਟੀ ਸਬਜ਼ੀ ਦੀ ਤਿਆਰੀ ਕਰਦੀ ਪਈ ਸੀ ਮੈਂ
ਅੱਛਾ ਮੈਂ ਤੁਹਾਨੂੰ ਕਾਫ਼ੀ ਦੇਰ ਤੋਂ ਫ਼ੋਨ ਮਿਲਾ ਰਹੀ ਸੀ ਐਡੀ ਦੇਰ ਹੋ ਗਈ ਤੁਹਾਡਾ ਫੋਨ ਈ ਨੀ ਮਿਲਦਾ ਪਿਆ
ਹਾਂਜੀ, ਮੈਨੂੰ ਆਇਆ ਈ ਨੀ ਤੁਹਾਡਾ ਫੋਨ ਤੇ ਮੈਂ ਜਦੋਂ ਕੀਤਾ ਸੀ ਤੇ ਅਪਨੇ ਆਪ ਵਿੱਚੋਂ ਕੱਟ ਹੋ ਗਿਆ ਸੀ
ਯਾ ਤੇ ਰੇਂਜ ਜਾਂ ਸਰਵਰ ਡਾਊਨ ਹੋਨੇ ਤਦ ਕਰਕੇ ਫੋਨ ਨੀ ਮਿਲਦਾ ਪਿਆ ਹੋਨਾ
ਐ ਈ ਹੋਏਗਾ
ਹੋਰ ਸੁਨਾਓ
ਹਾਂਜੀ, ਹਾਂਜੀ-ਹਾਂਜੀ ਸਭ ਵਦੀਆ ਮੈਂ ਇੱਕ ਚੀਜ਼ ਪੁੱਛਨੀ ਸੀ ਤੁਹਾਡੇ ਤੋਂ ਤੁਸੀਂ ਓਨਲਾਈਨ ਸ਼ੋਪਿੰਗ ਕਰਦੇ ਹੈਗੇ ਔ
ਹਾਂਜੀ ਕਰਨੀ ਆ ਮੈਂ ਔਨਲਾਈਨ ਸ਼ੋਪਿੰਗ
ਤੇ ਸਮਾਨ ਠੀਕ ਆਂਦਾ ਉੱਥੋਂ
ਹਾਂਜੀ ਬਹੁਤ ਵਦੀਆ ਆੰਦਾ ਸਮਾਨ ਤੇ
ਮੈਂ ਤੇ ਇੱਕ ਵਾਰੀ ਮੈਂ ਮੰਗਾਇਆ ਸੀ ਇੱਕ ਵਾਰੀ ਸਾੜੀ ਮੰਗਾਈ ਸੀ।
ਅੱਛਾ
ਉਹ ਤੇ ਆਈ ਕੋਈ ਨੀ ਚੰਗੀ ਸਮਝ ਈ ਨੀ ਆਈ ਆ ਰਿਹਾ ਉੱਥੇ, ਪਾਈਏ ਕਿੱਥੋਂ
ਨਹੀਂ ਤੇ ਤੁਸੀਂ ਕਿੱਥੋਂ ਮੰਗਾਈ ਸੀ
ਮੈਂ ਉਹ ਮੰਗਾਈ ਸੀ ਮਿੰਤਰਾ ਤੋਂ
ਅੱਛਾ ਮਿੰਤਰਾ ਤੋਂ ਮੈਂ ਕਦੀ ਕੁਛ ਨੀ ਮੰਗਾਇਆ ਮੈਂ ਤੇ ਸਨੈਪਡੀਲ ਤੋਂ ਮੀਸ਼ੋ ਤੋਂ ਤੇ ਫਲਿਪਕਾਰਟ ਤੋਂ ਮੰਗਵਾਣੀ ਆ ਜੋ ਵੀ ਮੰਗਵਾਣੀ ਆ
ਅੱਛਾ, ਉਹ ਮੈਂ ਉੱਥੋਂ ਸਾੜੀ ਮੰਗਾਈ ਸੀ ਅੱਗੋਂ ਲੈਂਥ ਕੁਛ ਹੋਰ ਪਿੱਛੋਂ ਲੈਂਥ ਕੁਛ ਹੋਰ ਉਹ ਜੇਹੜਾ ਉਹਦਾ ਸਾੜੀ ਦਾ ਉਹ ਪਲ ਪੱਲਾ ਜਿਹਾ ਹੁੰਦਾ ਉਹ ਕਿੱਥੇ ਹੋਰ ਜਾ ਰਿਹਾ ਸੀ ਮੈਂ ਕਿਆ ਤੁਸੀਂ ਮੰਗਾਂਦੇ ਰਹਿੰਦੇ ਓ ਤੁਹਾਡੇ ਕੋਲ ਫੋਨ ਕਰਕੇ ਪੁੱਛਾਂ ਮੈਂ
ਨਹੀਂ ਮੈਂ ਤੇ ਉਸ ਤੋਂ ਹੀ ਮੰਗਾਂਨੀ ਆ ਸਨੈਪਡੀਲ ਤੋਂ ਹੋ ਗਿਆ ਯਾ ਇੱਕ ਵਾਰ ਮੇਰੇ ਨਾਲ ਵੀ ਇਹ ਕੰਮ ਹੋਇਆ ਸੀ ਮੈਂ ਫੇਸਬੁੱਕ ਤੋਂ ਵੇ ਇੰਸਟਾ ਤੋਂ ਵੇਖ ਕੇ ਤੇ ਇੰਸਟਾ ਤੋਂ ਇੰਸਟਾ ਦੀ ਐਪ ਤੋਂ ਮੰਗਵਾਈ ਸੀ ਇੱਕ ਸਾੜੀ
ਅੱਛਾ, ਫਿਰ
ਤੇ ਉਹ ਬਿਲਕੁਲ ਬੇਕਾਰ ਫੋਟੋ ਚ ਕੁਛ ਹੋਰ ਸੀ ਤੇ ਆਈ ਉਹ ਚੋਂ ਬਾਈ ਸੌ ਸਾਢੇ ਬਾਈ ਸੌ ਰੁਪਏ ਦੀ ਸਾੜੀ ਸੀ ਸ਼ਿਪਿੰਗ ਚਾਰਜਿਸ ਲੱਗ ਕੇ ਚੌਵੀ ਸੌ ਦੀ ਮੈਨੂੰ ਸਾੜੀ ਪਈ ਉਹ ਬਿਲਕੁਲ ਬੇਕਾਰ ਉਹਦਾ ਨਾ ਰੰਗ ਨਾ ਰੂਪ ਵਰਕ ਵੀ ਬਿਲਕੁਲ ਬੇਕਾਰ, ਸ਼ਰੱਗ ਵਾਲੀ ਸਾੜੀ ਸੀ, ਉਹ ਅੱਜ ਤੱਕ ਐਵੇਂ ਈ ਪਈ ਐ ਨਾ ਉਹਨੂੰ ਮੈਂ ਪਹਿਲੇ ਠੀਕ ਕਰਵਾਇਆ, ਮੈਂ ਕਿਹਾ ਪਾਵਾਂਗੀ ਉਹ ਬਿਲਕੁਲ ਨਾ ਅੱਜ ਤੱਕ ਠੀਕ ਪ੍ਰੋਪਰ ਉਹਦੀ ਬਨੀ ਈ ਨੀ ਫਿਟਿੰਗ ਉਹ ਸ਼ਰੱਗ ਵਾਲੀ ਸੀ। ਐਵੇਂ ਦੀ ਐਵੇਂ ਬੇਕਾਰ ਮੇਰੇ ਪੈਸੇ ਇੱਕ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨੇ ਨਾ ਫੋਨ ਚੱਕਿਆ ਨਾ ਕੁਛ ਉਹ ਐਵੇਂ ਹੀ ਕਰਦੇ ਨੇ
ਮੇਰੇ ਨਾਲ ਵੀ ਆਹੀ ਹੋਇਆ ਉਹਨਾਂ ਨੇ ਕਿਹਾ ਕਿ ਏਦਾਂ ਨਾ ਉਹ ਦੱਸੋ ਤੁਸੀਂ ਕੋਡ ਤੇ ਮੈਂ ਕੋਡ ਤੇ ਦੱਸ ਦਿੱਤਾ ਜੇਹੜਾ ਆਇਆ ਹੋਇਆ ਸੀ ਨਾਲ ਤੇ ਉਹਦੇ ਵਿੱਚ ਟੈਗ ਕੋਈ ਨੀ ਸੀ।
ਵੋ ਓ ਉਹਨਾਂ ਦਾ ਬਹਾਨਾ ਹੁੰਦਾ ਵੇ ਐ। ਉਦੇ ਨਾਲ ਵੀ ਐਵੇਂ ਹੋਇਆ ਸੀ। ਅ ਜੀਓ ਦੀ ਐਪ ਨਾਲ ਵੀ ਸਾਡੇ ਨਾਲ ਐਵੇਂ ਹੋਇਆ ਸੀ। ਉਹ ਕਹਿੰਦੇ ਨੇ ਕਿ ਕੋਡ ਦੱਸੋ ਜੇ ਕੋਡ ਦੱਸਦੋ ਤੇ ਕਹਿੰਦੇ ਨੇ ਇਸਮੇ ਟੈਗ ਨਈ ਏ ਉਹ ਟੈਗ ਦੇ ਚ ਕੜੀ-ਚੋਲ ਨਾ ਰਿਟਰਨ ਲੈ ਕੇ ਜਾਂਦੇ ਨੇ ਤੇ ਨਾ ਰਿਟਰਨ ਦਿੰਦੇ ਨੇ ਉਨਾਂ ਦੀ ਸਰਵਿਸ ਬੋਤ ਖਰਾਬ ਏ ਪੰਦਰਾਂ-ਪੰਦਰਾਂ ਦਿਨ ਚੀਜ਼ ਰੁਲਦੀ ਰੈਂਦੀ ਏ ਤੇ ਮਿਲ ਵਾਪਸ ਨਾ ਵਾਪਸ ਲੈਣ ਆਂਦੇ ਤੇ ਨਾ ਦੇਣ ਆਂਦੇ ਨੇ।
ਐ ਤੇ ਗੱਲ ਹੈਗੀ ਏ। ਤੇ ਮੈਂ ਉਨੂੰ ਫਿਰ ਰਿਟਨ ਦਾ ਓਪਸਨ ਪਾਇਆ ਰਿਟਨ ਦਾ ਓਪਸਨ ਤੇ ਪਾ ਦਿੱਤਾ। ਉਸ ਤੋਂ ਬਾਦ ਟੈਮ ਕੁਛ ਹੋਰ ਦਿੱਤਾ ਹੋਇਆ ਬੰਦਾ ਕਦੇ ਹੁੰਦਾ ਘਾਰ ਨਈ ਹੁੰਦਾ।
ਹਾਂਜੀ-ਹਾਂਜੀ-ਹਾਂਜੀ
ਤੇ ਤੇ ਓ ਲੈਣ ਕਿਸੇ ਹੋਰ ਦੀ ਦਿਨ ਆ ਗਿਆ ਜਦੋਂ ਨਾ ਉਦਾ ਮੈਂ ਦੁਬਾਰਾ ਫੋਨ ਕੀਤਾ। ਓ ਫਿਰ ਅਗਲੇ ਦਿਨ ਲੈਣ ਆ ਗਿਆ ਮੇਰੀ ਤੇ ਓ-ਓ ਦਿਨ ਡੇਟ ਹੀ ਨਈ ਸੀ। ਜੇੜੀ ਲਿਖੀ ਹੁੰਦੀ ਉਦੇ ਵਿੱਚ
ਅੱਛਾ
ਉਸ ਤੋਂ ਬਾਦ ਉਸ ਤੋਂ ਬਾਦ ਮੇਰਾ ਹੋਇਆ ਈ ਕੋਈ ਨੀ ਰਿਟਰਨ ਫਿਰ ਮੇਰਾ ਇੰਝ ਦਾ ਇੰਝ ਸੂਟ ਪਿਆ ਹੋਇਆ ਸਾੜੀ ਪਈ ਉਈ ਐ ਇੰਜ ਈ।
ਐ ਐਪਾਂ ਐਵੇਂ ਈ ਹੁੰਦੀਆਂ ਨੇ ਬਾਕੀ ਸਨੈਪਡੀਲ ਤੋਂ ਤੁਸੀਂ ਕਦੇ ਵੀ ਕੋਈ ਵੀ ਚੀਜ਼ ਮੰਗਾ ਲੋ ਚਾਹੇ ਤੁਸੀ ਸੋ ਰੁਪਏ ਦੀ ਚੀਜ਼ ਵੀ ਮੰਗਾਓਗੇ ਨਾ ਓ ਪ੍ਰੋਪਰ ਆਏਗੀ ਤੁਹਾਡੇ ਕੋਲ ਪ੍ਰੋਪਰ ਡੇਟ ਆਏਗੀ ਟਾਈਮ ਆਏਗਾ ਕਿ ਇਸ ਟਾਈਮ ਅੱਜ ਦੇ ਦਿਨ ਆ ਜੇਗੀ ਈ ਕਾਰਡ ਦਿਨ ਡਿਲੀਵਰੀ ਹੁੰਦੀ ਏ ਡਿਲੀਵਰੀ ਬੁਆਏ ਈ ਕਾਰਡ ਦਾ ਹੁੰਦਾ ਤੇ ਪ੍ਰੋਪਰ ਓ ਚੀਜ਼ ਆਏਗੀ ਅਗਰ ਤੁਸੀ ਵਾਪਿਸ ਕਰਨੀ ਏ ਰਿਟਰਨ ਪਾ ਦੋ ਓ ਜਿਵੇਂ ਈ ਰਿ ਰਿਟਰਨ ਲੈ ਕੇ ਜਾਂਦੇ ਨੇ ਦਸ ਮਿੰਟ ਬਾਦ ਤੁਹਾਡੇ ਅਕਾਊਂਟ ਵਿੱਚ ਪੈਸੇ ਰਿਟਰਨ ਹੋ ਜਾਂਦੇ ਨੇ।
ਐ ਤੇ ਗੱਲ ਬੜੀ ਚੰਗੀ ਹੈਗੀ ਏ।
ਚੀਜ਼ ਵੀ ਬੋਤ ਅੱਛੀ ਹੁੰਦੀ ਏ ਚਾਹੇ ਤੁਸੀਂ ਕੁਛ ਵੀ ਮੰਗਾਕੇ ਵੇਖ ਲਓ। ਚਾਹੇ ਤੁਸੀ ਘਰ ਦੀ ਸਮਾਨ ਤੋਂ ਲੈ ਕੇ ਬੱਚਿਆਂ ਦੀ ਸਟੇਸ਼ਨਰੀ ਆਪਣੀ ਵੀ ਕੋਈ ਵੀ ਚੀਜ਼ ਮੰਗਾ ਲੋ। ਆਪਣੀ ਲੇਡੀਜ਼ ਦਾ ਕੋਈ ਮੇਕੱਪ ਕੋਈ ਜਵੈਲਰੀ ਕੋਈ ਕੁਛ ਇੱਕ ਇੱਥੇ ਸਨੈਪਡੀਲ ਤੇ ਜਵੈਲਰੀ ਦੇ ਔਫਰ ਲੱਗੇ ਸੀ। ਮੈਂ ਇੱਕ ਸੈੱਟ ਮੰਗਾਇਆ ਸੀ ਦੋ ਸੌ ਦੋ ਰੁਪਏ ਦਾ ਇੰਨਾ ਪਿਆਰਾ ਸੈੱਟ ਤੇ ਕੋਈ ਮੰਨਦਾ ਨੀ ਓ ਦੋ ਸੋ ਰੁਪਏ ਦਾ ਸੈੱਟ ਏ ਏਅਰਿੰਗਸ ਵੀ ਨੀ ਆਂਦੇ ਐਡਾ ਵਧੀਆ ਸੈੱਟ ਏ।
ਹਾਂਜੀ ਸਨੈਪਡੀਲ ਤੇ ਬੋਤ ਅੱਛੇ ਔਫਰ ਨੇ ਮੀਸ਼ੋ ਤੋਂ ਵੀ ਮੈਂ ਮੰਗਵਾਏ ਸੀ ਏਅਰਿੰਗਸ ਮੀਸ਼ੋ ਤੇ ਹੁਣ ਹੁਨੇ ਮੈਂ ਮੰਗਾਈ ਏ। ਹੂੰ ਹਫ਼ਤਾ ਹੋਇਆ ਪਿਛਲੇ ਹਫ਼ਤੇ ਮੰਗਾਈ ਏ ਮੈਂ ਮੇਕੱਪ ਕਿਟ ਹੁੰਦੀ ਏ ਨਾ।
ਹਾਂਜੀ-ਹਾਂਜੀ
ਤਿੰਨ ਦਾ ਪੈਕ ਏ ਤੁਸੀਂ ਵੇਖੀ ਵੀ ਹੋਨੀ ਏ ਵੌਸ ਬੈਗ-ਵੌਸ ਬੈਗ ਓ ਪਰ ਲਿਖਿਆ ਹੋਇਆ ਟ੍ਰਾਂਸਪੇਰੈਂਟ ਓ ਮੈ ਇੱਕ ਸੌ ਕੁਛ ਰੁਪਏ ਦਾ ਮੰਗਵਾਇਆ ਉਹ ਤਿੰਨ ਪਰਸ ਨੇ ਤਿੰਨ ਬੈਗ ਨੇ ਵੱਡਾ ਫਿਰ ਉਸ ਤੋਂ ਛੋਟਾ ਤਾ ਫਿਰ ਉਸ ਤੋਂ ਛੋਟਾ ਤੇ ਉਦੇ ਨਾਲ ਨਾ ਇੱਕ ਪਿੰਕ ਕਲਰ ਦੀ ਮੇਕਅਪ ਕਿੱਟ ਫ੍ਰਰੀ ਆਈ ਬੋਤ ਪਿਆਰੀ ਏ।
ਐਂ ਤੇ ਬੋਤ ਵਧੀਆ ਗੱਲ ਏ ਮੈਨੂੰ ਵੀ ਤੁਸੀਂ ਲਿੰਕ ਭੇਜਣਾ ਮੈਂ ਵੀ ਮੰਗਵਾਂਗੇ।
ਭੇਜਾਂਗੀ ਤੁਆਨੂੰ ਓ ਇੱਕ ਸੌ ਸੱਤਰ ਕੇ ਇੱਕ ਸੌ ਬਹੱਤਰ ਰੁਪਏ 'ਚ ਚਾਰ ਸੀ। ਕਿਆ ਬੋਤ ਅੱਛੀ ਬੋਤ ਅੱਛੀ ਆਈ ਏ ਬੱਚਿਆਂ ਦੀ ਟੀ ਸ਼ਰਟਾਂ ਮੰਗਾ ਲੋ ਤੁਸੀਂ ਇੱਕ ਸਨੈਪਡੀਲ ਤੇ ਨਾ ਬ੍ਰੈਂਡ ਹੈਗਾ ਵ ਕੁਚੀਪੂ ਬ੍ਰਾਂਡ ਉਹਦੀਪ ਕੁਚੀਪੂ। ਹਾਂਜੀ ਓ ਉਹਦੀ ਤੁਸੀਂ ਪੰਜ ਦਾ ਪੈਕ ਆਂਦਾ ਟੀ ਸ਼ਰਟਾਂ ਦਾ ਬੱਚਿਆਂ ਦੀ ਪੰਦਰਾਂ ਸੋਲਾਂ- ਸਾਲ ਤੱਕ ਦੇ ਬੱਚੇ ਦੀ ਆਂਦੀ ਏ। ਪੰਜ ਦਾ ਪੈਕੇ ਅੱਠ ਸੌ, ਨੌ ਸੌ ਰੁਪਏ ਦਾ ਬਹੁਤ ਸੋਹਣੀ ਟੀ ਸ਼ਰਟਾ ਨਿਕਲਦੇ ਅਸੀਂ ਆਪਣੇ ਬੱਚਿਆਂ ਵਾਸਤੇ ਜ਼ਰੂਰ ਮੰਗਾਨੇ ਹਾਂ ਹਰ ਗਰਮੀਆਂ
ਐ ਤੇ ਸਹੀ ਹੈਗਾ ਫੇਰ, ਮੈਨੂੰ ਵੀ ਦੱਸਣਾ ਤੁਸੀਂ
ਦੱਸਦਾਂ ਗੀ, ਨਾ ਰੰਗ ਜਾਂਦਾ ਐ ਓਦੇ ਵਿੱਚ ਗਰਲਿਸ਼ ਵੀ ਆਉਂਦੀਆਂ ਨੇ ਤੇ ਬੁਆਇਜ਼ ਦੀ ਵੀ ਆਉਂਦੀਆਂ ਨੇ ਨਾ ਰੰਗ ਜਾਂਦਾ ਨਾ ਕਪ ਕੱਪੜਾ, ਬਹੁਤ ਅੱਛਾ ਕੱਪੜਾ ਹੈ। ਮਤਲਬ ਤੁਸੀਂ ਇਹ ਵੇਖ ਲਓ ਕਿ ਸਾਡੇ ਬੱਚੇ ਦੋ-ਦੋ ਸਾਲ ਛੋਟੀ ਹੋ ਜਾਂਦੀਆਂ ਨੇ ਪਰ ਉਹ ਰੰਗ ਰੂਪ ਨ‌ਈ ਜਾਂਦਾ, ਨਾ ਪੇਂਟ ਉਤਰਦੇ। ਨ‌ਈ ਤੇ ਬ੍ਰੈਂਡਿਡ ਕੱਪੜਿਆਂ ਤੋਂ ਪੇਂਟ ਉਤਰ ਜਾਂਦਾ, ਓਦੇ ਉੱਪਰੋਂ ਪੇਂਟ ਵੀ ਨੀ ਲੈਂਦਾ, ਬਹੁਤ ਵਧੀਆ
ਹੈ ਤੇ ਸ‌ਈ ਗੱਲ ਹੈਗੀ ਏ।
ਹਾਂਜੀ। ਤੁਸੀਂ ਮੰਗਵਾ ਕੇ ਵੇਖ ਨਾ ਮੈਂ ਤੁਹਾਨੂੰ ਲਿੰਕ ਭੇਜਾਂਗੀ। ਤੁਸੀਂ ਇੱਕ ਵਾਰ ਯੂਜ ਕਰਕੇ ਵੇਖ ਨਾ ਯੂਜ ਕਰਕੇ ਵੇਖਣਾ। ਤੁਹਾਨੂੰ ਬਹੁਤ ਅੱਛੀ ਲੱਗੇਗੀ ਕਿ ਨਹੀਂ ਵਕਈ ਚ ਹੀ ਅੱਛੀ ਹੈਗੀ ਹੈ।
ਹਾਂਜੀ, ਹਾਂਜੀ। ਜਰੂਰ
ਹਾਂਜੀ, ਹੁਨੇ ਮੈਂ ਪਿੱਛੇ ਇੱਕ ਪੀਲੀ ਗ੍ਰੀਮ ਦੀ ਲਿਪਸਟਿਕ ਚੱਲ ਰਹੀਆਂ ਨੇ ਗਲੀਟਰ ਵਾਲੀਆਂ ਮੈਂ ਓ ਵੀ ਓਨਲਾਈਨ ਹੀ ਮੰਗਈ ਸੀ। ਮੀਸ਼ੋ ਤੋਂ ਚਾਰ ਸੌ ਕੁਛ ਰੁਪਏ ਦੀ ਆਈ ਸੀ। ਉਹ ਵੀ ਬਹੁਤ ਅਛੀ ਨਿਕਲੀਏ। ਮੇਰੀ
ਅੱਛਾ
ਹਾਂਜੀ। ਉਹਨੇ ਮੈਂ ਉਲਟਾ ਵੇਖ ਹਾਂਜੀ, ਹਾਂਜੀ। ਬੋਲੋ ਤੁਸੀਂ ਨਹੀਂ, ਨਹੀਂ ਤੁਸੀਂ ਦੱਸੋ?
ਮੈਂ ਕਹਿ ਰਹੀ ਹਾਂ। ਜਿਵੇਂ- ਹ ਹਲੇੇ ਮੈਂ ਬਾਹਰ ਆਈ ਹੋਈ ਸੀ ਨਾ ਮੈਂ ਵੀ ਏਥੇ ਇੱਕ ਦਿਨ ਘੁੰਮਣ ਗਈ ਸੀ ਬਾਹਰ ਤੇ ਜਿਵੇਂ-ਆ ਵੱਡੇ, ਵੱਡੇ ਮੋਲ ਨੀ ਹੁੰਦੇ
ਹਾਂਜੀ, ਹਾਂਜੀ।
ਏ ਜਿਵੇਂ ਬ੍ਰੈਂਡ ਹੁੰਦੇ ਨੇ ਐ
ਹਾਂਜੀ, ਹਾਂਜੀ, ਹਾਂਜੀ, ਹਾਂਜੀ
ਏਥੇ ਵੀ ਐਡੀ ਵਧੀਆ, ਵਧੀਆ ਸੇਲ ਲੱਗੀ ਪਈ ਸੀ। ਐ ਜਿਹੜੀ ਤਿੰਨ, ਤਿੰਨ ਹਜ਼ਾਰ ਰੁਪਏ ਦੀ ਪੈਂਟ ਆ ਇੱਥੇ ਪੰਜ-ਪੰਜ ਸੌ, ਛੇ-ਛੇ ਸੌ ਰੁਪਏ ਦੀ ਮਿਲਦੀ ਪਈਆਂ ਸੀ।
ਅੱਛਾ, ਐਤੇ ਬੌਤ ਵਧੀਆ ਫੇਰ ਤੇ ਤੁਸੀਂ ਲੈ ਲੈਣੀ ਸੀ। ਉੱਥੋਂ ਹੀ ਸ਼ੋਪਿੰਗ
ਓਸ ਟਾਈਮ ਮੈਨੂੰ ਉੱਥੋਂ ਪਤਾ ਨੀ ਲੱਗਿਆ ਸੀ ਨਾ ਹੁਣ ਮੈਂ ਸੋਚ ਰਹੀ ਹਾਂ। ਮੈਂ ਦੁ ਦੁਬਾਰਾ ਜਾਵਾਂ ਤੁਹਾਨੂੰ ਪਤਾ ਹੀ ਏ ਬ੍ਰੈਂਡ ਦੇ ਕੱਪੜੇ ਕਿੱਤੇ ਵਧੀਆ ਨਿਕਲਦੇ ਨੇ।
ਹਾਂਜੀ, ਇੱਕ ਵਾਰ ਉੱਥੋਂ ਵੀ ਸ਼ੋਪਿੰਗ ਕਰਕੇ ਵੇਖ ਲੋ। ਤੁਸੀਂ ਕੋਈ ਅੱਛਾ ਸਮਾਨ ਹੋਵੇ ਤੇ ਬੰਦਾ ਲੈ ਲੈਂਦਾ ਵੇ।
ਹਾਂਜੀ, ਓ ਜੇੜੀ ਉਨਾਂ ਦੀ ਇੱਕ ਵੈੱਬਸਾਈਟ ਬਣਾ ਰੱਖਦੇ ਨੇ ਗੂ ਗੂਗਲ ਤੇ ਮੈਂ ਉੱਥੇ ਵੀ ਵੇਖੀਆਂ ਨੇ ਉੱਥੇ ਵੀ--੍ ਸੇਲ ਚਲਦੀ ਪਈ ਹੈ। ਮੈਂ ਕਿਹਾ-ਕੁਝ ਮੈਨੂੰ ਮਿਲਿਆ ਤੇ ਮੈਂ ਮੰਗਵਾਂਗੀ ਆਪਣੇ ਵਸਤੇ
ਹਾਂਜੀ, ਮੰਗ ਕੇ ਵੇਖਣਾ ਓਨਲਾਈਨ ਕਈ ਤੇ ਚੀਜ਼ਾਂ ਬਹੁਤ ਅੱਛੀਆਂ ਆਉਂਦੀਆਂ ਨੇ ਜਿਹੜੀ ਓਨਲਾਈਨ ਸ਼ੋਪ ਕਰੋ ਤੇ ਕਈ ਵਾਰ ਫਰੋਡ ਵੀ ਹੋ ਜਾਂਦਾ ਪਰ ਪਰ ਫਿਰ ਵੀ ਐਵੇ, ਕਿ ਹਾਂ, ਸੂਟ ਵਗੈਰਾ ਤੁਸੀਂ ਮੰਨ ਸਕਦੇ ਹੋ ਕਿ ਸੂਟ ਸਾਟ ਅਸੀਂ ਸੱਚੀ, ਅਸੀਂ ਮੀਸ਼ੋ ਤੋਂ ਭੈਣ ਜੀ, ਸੂਟ ਵੀ ਮੰਗਵਾਏ ਸੀ। ਆ ਬਹੁਤ ਅੱਛੇ ਸੂਟ ਸੀਗੇ। ਮਤਲਬ ਛੇ- ਛੇ ਸੌ ਦੇ ਸੂਟ ਸੀਗੇ ਓ ਅਸੀਂ ਨਾ। ਰਿਟਰਨ ਪਾਤੇ ਸੀ ਉਹ, ਇਸ ਪਿੱਛੇ ਰਿਟਰਨ ਪਾਏ ਸੀ। ਕਿ ਸਾਡੇ ਕੋਲ ਸੇਮ ਕਲਰ ਸੀਗੇ, ਉਹ ਸਾਨੂੰ ਐਹ ਸੀ ਕਿ ਕਲਰ ਬਈ ਮੰਗਵਾ ਲੈਂਨੇ ਆ, ਵੇਖ ਲਾਂਗੇ ਕਿ ਤੱਕ ਲਾਈਟ ਡਾਰਕ ਦਾ ਕੁੱਛ ਹੋਏ ਚੱਕਰ ਪਰ ਨਈ। ਕਲਰ ਬਿਲਕੁਲ ਸੇਮ ਸੀ ਪਰ ਸੂਟ ਬਹੁਤ ਅੱਛਾ ਸੀ ਵੀਧ ਦੁਪੱਟਾ ਸੂਟ ਵੀ ਚੁੰਨੀ ਵੀ ਬੜੀ ਪਿਆਰੀ ਸੀ ਉਹਦੀ।
ਐ ਤੇ ਚੰਗੀ ਗੱਲ ਹੈਗੀ ‌ਏ ਫਿਰ।
ਹਾਂਜੀ, ਮੀਸ਼ੋ ਤੋਂ ਤੇ ਬਹੁਤ ਅੱਛਾ ਸਮਾਨ ਆਦਾ ਸਨੈਪਡੀਲ ਤੋਂ ਵੀ। ਬਾਕੀ ਫਲਿੱਪਕਾਰਟ ਤੋਂ ਮੰਗਾਲੋ, ਬਾਕੀ ਹੋਰ ਮੈਂ ਕਦੀ ਹੋਰ ਕਿਸੀ ਐਪ ਤੋਂ ਸ਼ੋਪਿੰਗ ਨੀਂ ਕੀਤੀ।
ਕਿਉਂਕਿ ਮੈਂਨੂੰ ਵਿਸ਼ਵਾਸ ਈ ਨੀ ਹੈਗਾ। ਹੋਰ ਸੁਣਾਓ। ਤੁਸੀਂ -ਤੁਸੀਂ ਉੱਥੋਂ ਵੇਖ ਲੈਣਾ ਜਿੱਥੋਂ ਮੋਲ 'ਚੋ' ਤੁਸੀਂ ਕਹਿ ਰਹੇ ਓ ਨਾ। ਉੱਥੋਂ ਵੇਖਣਾ ਤੁਸੀਂ, ਉਹ ਜ਼ਿਆਦਾ ਵਧੀਆ ਆਪਣੇ ਆਪ ਬੰਦੇ ਨੇ। ਚੀਜ਼ ਵੇਖ ਕੇ ਲੈਣੀ, ਆਪਣੀ ਪਸੰਦ ਦੀ ਲੈਣੀ।
ਐਂ ਤੇ ਗੱਲ ਹੈਗੀ ਏ, ਮੈਂ ਗਈ ਸੀ ਉੱਥੇ ਨਾ ਓਸ ਟਾਇਮ ਬੜੀ ਭੀੜ ਲੱਗੀ ਹੋਈ ਸੀ। ਮੈਨੂੰ ਨੀ ਪਤਾ ਸੀ। ਉੱਥੇ ਉਸ ਟੈਮ ਸੇਲ ਚਲਦੀ ਪਈ ਏ।
ਅੱਛਾ।
ਮੈਨੂੰ ਲੱਗਿਆ ਕਿ ਕੁੱਝ, ਹਾਂਜੀ ਹੁਣੇ ਵੀ ਲੱਗੀ ਪਈ ਏ।
ਅੱਛਾ, ਚਲੋ ਫਿਰ ਮੈਂ ਵੀ ਆਵਾਂਗੀ ਮੈਨੂੰ ਵੀ ਲੈ ਲੈਕੇ ਜਾਣਾ ਤੁਸੀਂ, ਉਸ ਸੇਲ ਚ ਚੱਲਾਂਗੇ। ਤੇ ਲੈ ਆਵਾਂਗੇ ਸਮਾਨ ਫਿਰ ਆਪਣੇ ਵਾਸਤੇ ਤੇ ਚਾਹੀਈ ਦਾ ਹੁੰਦਾ ਏ, ਜੀਨਸ-ਜੂਨਸ ਕੁਝ ਔਰ ਟੋਪ- ਟੋਪ। ਲੇ ਆਵਾਂਗੇ ਆਪਣੇ ਵਾਸਤੇ।
ਐਹ ਤੇ ਗੱਲ ਹੈਗੀ ਏਂ, ਤੇ ਐਥੇ ਕੀ ਨਾਮ ਏ, ਓ ਏਰਿੰਗਸ ਬੜੇ ਚੰਗੇ ਮਿਲਦੇ ਨੇ ਕੁੜੀਆਂ ਦੇ।
ਅੱਛਾ।
ਹਾਂਜੀ, ਉਹ ਜਿਵੇਂ ਅੱਜ -ਕੱਲ ਚੱਲਦੇ ਨੀ ਹੈਗੇ ਬਟਰਫਲਾਈ ਵਾਲੇ ਹੈਗੇ ਨੇ।
ਹਾਂਜੀ, ਹਾਂਜੀ -ਹਾਂਜੀ -ਹਾਂਜੀ।
ਉਹ ਜਿਹੜਾ ਰਿਬਨ ਜਾ ਬਣਾ ਦਿੰਦੇ ਨੇ, ਉਵੇਂ ਦੇ ਟੋਪਸ ਸੈਟ, ਐਨੇ ਚੱਲਦੇ ਪਏ ਨੇ।
ਚਲੋ ਤੁਸੀਂ ਵੀ ਵੇਖਣਾ, ਮੈਂ ਵੀ ਵੇਖਾਂਗੀ ਤੁਸੀਂ ਮੈਨੂੰ ਵੀ ਲੈ ਜਾਣਾ। ਲੇ ਆਵਾਂਗੇ, ਅਸੀਂ ਵੀ ਦੋਨੋਂ।
ਸਲਾਹ ਬਣਾਵਾਂਗੇ ਚੱਲਾਂਗੇ ਕਿਸੇ ਦਿਨ ਇਕੱਠੇ।
ਹਾਂਜੀ-ਹਾਂਜੀ ਭੈਣਜੀ ਜ਼ਰੂਰ ਚੱਲਾਂਗੇ ਚਲੋ।
ਹਾਂਜੀ।
ਚੰਗਾ ਭੈਣਜੀ ਫਿਰ ਸਾਸਰੀ ਕਾਲ ਜੀ।
ਸਤਿ ਸ਼੍ਰੀ ਅਕਾਲ ਜੀ।